ਹੈਲੋ
ਵਾਹੇਗੁਰੂ ਜੀ ਕਾ ਖਾਲਸਾ, ਵਾਹੇਗੁਰੂ ਜੀ ਕੀ ਫਤੇਹ। ਵਾਹੇਗੁਰੂ ਜੀ ਕਾ ਖਾਲਸਾ
ਵਾਹੇਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤੇਹ। ਵਾਹੇਗੁਰੂ ਜੀ ਕਾ ਖਾਲਸਾ, ਵਾਹੇਗੁਰੂ ਜੀ ਕੀ ਫਤੇਹ। ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ੳ ਫੇਰ? ਸਤਿ ਸ੍ਰੀ ਅਕਾਲ ਜੀ। ਕਿਵੇਂ ੳ ਫੇਰ?
ਬੜੀਆ।
ਕੀ ਕਰ ਰਹੇ ਸੀ ਕੁਛ ਕੰਮ ਕਾਰ ਕਰ ਰਹੇ ਹੋ ਗਏ
ਬੱਸ ਕੰਮ ਤਾਂ ਕਰਦੀ ਆਂ, ਕੀ ਕਰਾਂ? ਔਰ ਕੀ ਹਾਲ ਨੇ
ਹੋਰ ਵਧੀਆ ਬਸ ਹੋਰ ਦਾਲ ਚਾਵਲ ਬਣਾਏ ਸੀ ਦਾਲ ਚਾਲ ਬਣਾਏ ਸੀ ਤੇ ਉਹ ਖਾ ਕੇ ਉਹ ਨਹੀਂ ਨੀ ਖਾ ਲਿਤੇ ਉਹ ਤੇ ਆ
ਖਾ ਲਿਤੇ ਨੇ ਅੱਛਾ ਬੜੀ ਜਲਦੀ ਖਾ ਲਿਤੇ ਨੇ ਕਿਹੜੀ ਦਾਲ ਬਣਾਈ
ਆਹ ਬਸ ਕੀ ਕਰੀਏ ਉਹ ਲਾਲ ਪੀਲੀ ਦਾਲ ਬਣਾਈ ਸੀ। ਤੜਕਾ ਤੁੜਕਾ ਲਗਾ ਕੇ ਹਮ
ਤੁਹਾਡੀ ਤੇ ਫੇਵਰੇਟ ਹੈਗੀ ਨਾ ਉਹ
ਆ ਹੈਗੀ ਸਾਰੀਆਂ ਦਾਲਾਂ ਖਾ ਲੈਂਦਾ ਮੈਂ ਤੇ ਐਦਾ ਕੁਛ ਨਹੀਂ ਹੈ ਕੌਣ ਕਿਹੜੀ ਫੇਵਰੇਟ ਹੈ ਕਿਹੜੀ ਫੇਵਰੇਟ
ਹਾਂ ਹੋਰ ਕੀ ਕਰ ਰਹੇ ਹੋ ਤੁਸੀਂ ਅੱਜ ਕੱਲ
ਉਹ ਫੇਸ ਪੈਕ ਲਾਓ ਆਈ ਪੈਕ ਲਾਇਆ ਸੀ ਮੈਂ ਉਹ ਗਿਆ ਸੀ ਮੋਲ ਗਿਆ ਮੋਲ ਗਿਆ ਸੀ।
ਮੈਂ ਤਾਂ ਤੁਹਾਨੂੰ ਕੁੜੀ ਹੋਣਾ ਚਾਹੀਦਾ ਸੀ ਹਨਾ
ਨਹੀਂ ਆਈ ਪੈਕ ਅਲੱਗ ਹੁੰਦਾ ਹੈ ਨਹੀਂ ਆਈ ਪੈਕ ਅਲੱਗ ਹੁੰਦਾ ਹੈ ਤੁਹਾਨੂੰ ਨ ਪਤਾ
ਅੱਛਾ
ਥੋੜਾ ਹੁੰਦਾ ਬਰਫ਼ ਚ' ਰੱਖਦੇ ਹੋ ਉਹਦੂੰ ਉਹਨੂੰ ਤੇ ਤਾਂ ਅਗਰ ਲਾਰੇ ਦਿੰਦਾ ਜੈਲ ਜਿਆ ਹੁੰ ਦਾ ਓਦੇ ਵਿਚ। ਭਾਵੇਂ ਗਰਮ ਕਰਕੇ ਲਾ ਲੋ ਭਾਵੇਂ ਠੰਡਾ ਲਾ ਲ ਲੋ
ਅੱਛਾ
ਉਹੀ ਤੇ ਲਾਇਆ ਉਹੀ ਸੈਟਿੰਗ ਕਰ ਰਿਹਾ ਅ ਸੀ ਥੋੜੀ ਬਸ
ਹਾ ਕੁੜੀਆ ਵਾਲੇ ਫੈਸ਼ਨ। ਤੇ ਬਥੇਰੇ ਕਰ ਲੈਂਦਾ ਤੂੰ ਬ ਤੇਰੇ ਕਰ ਲੈਦੇ ਤੂੰ ਹਲੋ
ਫੈਸ਼ਨ ਨੀ ਆ ਏਦੇ ਚ ਕੇੜਾ ਫੈਸ਼ਨ ੲ ਏਦੇ ਚ ਕੋਈ ਫੈਸ਼ਨ ਨੀ ਐਦੇ ਚ
ਉਹ ਤਾਂ ਹੈ ਈ ਐ ਪੈਸ਼ਨ ਵੀ ਦੁਨੀਆ ਵਕਤੀ ਹੈ ਨਾ।
ਬੰਦੇ ਦੀ ਫੇਸ ਵੈਲਿਊ ਤਾਂ ਹੀ ਵਧਦੀ ਫਿਰ ਬੰਦੇ ਦੀ ਫੇਸ ਵੈਲਿਊ ਨੀ ਹੈ ਤੇ ਕੀ ਹੈ ਕਰਦਾ ਫਿਰ।
ਉਹ ਤਾਂ ਹੈ ਹੀ ਹੈ ਅਜ ਕੱਲ ਇਹੀ ਦੇਖਦੇ ਨੇ ਸਭ ਜਗ੍ਹਾ ਬਸ। ਤੇ ਕਾਲਾਅਕਸ਼ਰ ਨ ਆਂਦਾ ਬੰਦੇ ਨੂੰ ਹੈਨਾ ਬਸ ਪਰਸਨੈਲਿਟੀ ਹੋਣੀ ਚਾਈਦੀ ਬੰਦੇ ਦੀ ਬਸ
ਬੰਦੇ ਨੂੰ ਕਾਲਾਅਸ਼ਰ ਕਾਲਾਅਕਸ਼ਰ ਆਵੀ ਗਿਆ ਤੇ ਫੇਸ ਵੈਲਿਊ ਨੀ ਹੋਵੇ ਹੋਣ ਹੋਦੀ
ਹਾਂ ਉਹ ਤਾਂ ਜੀਰੋ ਹੀ ਹੈਗਾ ਕੋਈ ਵੈਲਿਊ ਨਹੀਂ ਹੈਗੀ ਅੱਜ ਤਾਂ ਪਰਸਨੈਲਿਟੀ ਸਭ ਤੋਂ ਪੈਲਾਂ ਹੀ ਮੰਗਦੇ ਨੇ
ਪਰਸਨੈਲਿਟੀ ਤੇ ਮੇਨ ਏ ਬਿਨਾਂ ਪਰਸਨੈਲਿਟੀ ਤੇ ਗਲ।
ਹਾਂ ਉਹ ਤਾਂ ਹੈ ਹਨਾ
ਹਾਂਜੀ ਹਾਂਜੀ ਹੋਰ ਤੁਸੀਂ ਦੱਸੋ ਕਿਵੇਂ ਰਿਹਾ ਤੁਹਾਡਾ ਅੱਜ ਦਾ ਦਿਨ
ਬਸ ਕੱਢਦੇ ਪਏ ਨੇ ਦਿਨ ਅਹ।
ਹਮ
ਹਾਂ ਔਰ ਕੀ ਕਰਨਾ ਗਰਮੀ ਬੜੀ ਹੈ ਨਾ ਗਰਮੀ ਚ ਕੋਈ ਕੰਮ ਕਰਨ ਦਾ ਮਨ ਹੀ ਨਹੀਂ ਕਰਦਾ। ਨਾੈਂ ਕੁਛ ਮੈਂ ਮੈਂ ਤਾਂ ਰਾਤੀ ਰੋਟੀ ਖਾਣ ਦਾ ਮਨ ਹੀ ਨੀ ਕਰਦਾ ਪਾਣੀ ਪੀਤੀ ਜਾਓ ਪਾਣੀ ਪੀਤੀ ਜਾਓ ਬਸ ਇਹੀ ਓ ਮਨ ਕਰਦਾ
ਗਰਮੀ ਵੀ ਬਥੇਰੀ ਬੋਤ ਹੈ ਨਾ ਉੱਥੇ
ਹਾਂ ਬਹੁਤ ਹੀ ਗਰਮੀ ਹੈ ਹੁਣ ਤਾਂ ਨਾ। ਪੈਲਾਂ ਤਾਂ ਗਰਮੀ ਸੀ ਮਈ ਜੂਨ ਤੇ ਤੇ ਇਹ ਹੁਣ ਲਾਸਟ ਦਿਨ ਆ ਕੇ ਨਾ ਬੜੀ ਗਰਮੀ ਪਈ ਬੜੀ ਜ਼ਿਆਦਾ।
ਹੂੰ ਹੂੰ
ਜ ਜਿਸ ਦਿਨ ਹਾੜੀ ਕਾਦਸੀ ਸੀ ਨਾ ਉਹਦੇ ਬਾਅਦ ਤਾਂ ਬੜੀ ਗਰਮੀ ਪਈ ਏ ਅੱਜ ਜਾ ਕੇ ਥੋੜਾ ਉਨੀ ਵੀਹ ਦਾ ਫ਼ਰਕ ਹੈਗਾ ਬਸ ਉਹ
ਹੂੰ ਮੈਨੂੰ ਰਾਤੀ ਸੁੱਤਾ ਹੀ ਨੀ ਜਾਂਦਾ ਕਦੇ ਉੱਤੇ ਸੋ। ਥੱਲੇ ਸੋ ਇਹੀ ਕਰਦੀ ਰਹਿੰਦੀ ਆ ਮੇਰੇ ਤੋਂ ਹਾਂ ਬਸ ਇਹ ਆ ਸਕੂਲ ਚਲੇ ਜਾ ਰਹੇ ਚਲੋ ਉੱਥੇ ਏਸੀ ਥੋੜਾ ਆਰਾਮ ਰੈਂਦਾ
ਹੂ
ਹਾਂ ਪਰ ਇਸ ਹੁਣ ਤਾਂ ਇਸ ਤਰ੍ਹਾਂ ਏਸੀ ਬਿਨਾਂ ਰਿਹਾ ਨਹੀਂ ਜਾਂਦਾ
ਉਹ ਤਾਂ ਹੈਗਾ ਹੀ ਏ ਅੱਛਾ ਉਹ ਸਭ ਠੀਕ ਏ ਅਸੀਂ ਤਾਂ ਬੁਲਾਣਾ ਹੀ ਬੁਲਾਣਾ
ਅੱਛਾ ਅੱਛਾ ਰਾਤੀ ਕੂਲਰ ਵੀ ਨੀ ਚਲਾਉਦੇ।
ਨਹੀਂ ਅੱਜ ਨਈ ਚਲਾਉਣਾ।
ਅੱਛਾ ਅੱਜ ਬਾਰਿਸ਼ ਹੋਈ ਨਾ ਬੜੀ ਨਾ ਹਾਂ ਵੇਖਿਆ ਸੀ ਮੇਰੇ ਨੈਟ ਚ ਨਾ ਦੇਹਰਾਦੂਨ ਬਾਰਿਸ਼ ਹੋਈ ਏ ਬੜੀ
ਹੂੰ ਹੂੰ ਹੂੰ
ਹਾਂ ਤਾਂ ਹੀ ਨਾ ਇੱਥੇ ਹਰਿਆਣਾ ਦੇ ਲੋਕ ਨਾ ਦੇਹਰਾਦੂਨ ਜਾਂਦੇ ਨੇ ਬਾਰਿਸ਼ ਵੇਖਣ
ਅੱਛਾ ਕੀ ਪਤਾ ਹਰਿਆਣਾ ਹਰਿਆਣੇ ਵਾਲਿਆਂ ਨੂੰ ਪਤਾ ਉਹ ਤੇ
ਹਾਂ ਨਹੀਂ ਜਾਣਦੇ ਨੇ ਕਹਿੰਦੇ ਵੀ ਹਰਿਦੁਆਰ ਰ ਚਲੇ ਜਾਓ ਸਭ ਸਭ ਤੋਂ ਵਧੀਆ ਏ ਦੇਹਰਾਦੂਨ ਚਲੇ ਜਾਓ ਉਹ ਵਧੀਆ ਹੈ
ਹਰਿਦਵਾਰ ਚ ਵੀ ਗਰਮੀ ਹੈ ਕੌਣ ਕਹਿ ਰਿਹਾ ਹੈ ਗਰਮੀ ਨਹੀਂ ਹੈ।
ਮੇ ਨਾ ਉੱਥੇ ਕਰਾਉਡ ਬੜਾ ਹੋ ਜਾਂਦਾ ਹੈ ਲੋਕੀ ਬੜੇ ਆਉਂਦੇ ਨੇ ਬਾਹਰੋਂ ਨਾ
ਬਾਹਰੋਂ ਟੂਰਿਸਟ ਲੋਕੀ ਆਦੇ ਨੇ ਤੋ ਥਕਾਵਟ ਤੋਂ ਵਧੇਗਾ ਹੀ ਨਾ।
ਪਰ‌, ਉਹਨਾਂ ਨੂੰ ਉੱਥੇ, ਆ ਕੇ ਗਰਮੀ ਨਹੀਂ ਲੱਗਦੀ, ਕਿ ਉਹਨਾਂ ਦੇ ਆਪਣੇ ਸ਼ਹਿਰ ਗਰਮੀ ਹੁੰਦੀ ਹੈ ਨਾ, ਉੱਥੇ ਆ ਕੇ ਗਰਮੀ ਨੀ ਲੱਗਦੀ
ਤੁਸੀਂ, ਇੱਕ ਗੱਲ ਦੱਸੋ
ਉੱਥੇ ਟੈਂਪਰੇਚਰ ਚੱਲਦਾ ਹੈ, ਹਰਿਆਣਾ ਪੰਜਾਬ ਵੱਲ ਚੱਲਦਾ ਹੈ, ਪੰਜਾਂ ਡਿਗਰੀ ਪਚਪਨ ਡਿਗਰੀ ਤੱਕ ਪਹੁੰਚ ਜਾਂਦਾ ਹੈ ਤੇ ਇੱਥੇ ਰਹਿੰਦਾ ਹੈ, ਚਾਲੀ ਡਿਗਰੀ ਪੰਤਾਲੀ ਡਿਗਰੀ
ਹਾਂ ਹਰ ਵਾਰ ਹੀ ਇੰਨਾ ਰਹਿੰਦਾ ਹੈ, ਪਰ ਦੇਹਰਾਦੂਨ ਤੇ, ਇਸ ਤੋਂ ਵੀ ਘੱਟ ਰਹਿੰਦਾ ਹੋਏਗਾ, ਨਾ ਫੇਰ
ਹਾਂ ਦਰਨ, ਤੇ ਬਰਾਬਰ, ਇਹ ਤਾਂ ਸਾਰਾ ਨੀ ਹੁੰਦਾ
ਨਹੀਂ ਕਹਿੰਦੇ, ਹਰਿਦੁਆਰ ਥੋੜੀ ਗਰਮੀ ਜਾਦਾ ਹੁੰਦੀ, ਦੇਰਹਾਦੁਨ ਥੋੜ੍ਹੀ ਘੱਟ ਹੁੰਦੀ ਹੈ
ਇੰਨਾ ਇੰਨਾ ਫਰਕ ਨੀ ਪੈਂਦਾ, ਓਨੀ ਇਕੀ ਦਾਂ ਫ਼ਰਕ ਤੇ, ਵੇਖੋ ਪੈਂਦਾ ਹੀ ਹੈ ਫੇਰ ਤੇ ਹੁਣ ਤੁਸੀਂ, ਉਹ ਮਸੂਰੀ ਚਲੇ ਜਾਓ, ਮਸੂਰੀ ਜਾਓਗੇ, ਤੇ ਜਾਓਗੇ ਤਾਂ ਫੇਰ ਹੈਗਾ, ਉੱਥੇ ਹੋਰ ਕੰ ਹੋਰ, ਕਿੰਨਾ ਚਿਰ ਆਉਣਾ
ਹਾਂ, ਪਰ ਮਸੂਰੀ ਦਾ ਮਜ਼ਾ ਨਹੀਂ ਰਿਹਾ, ਪਹਿਲੇ ਜਾਂਦੀ ਸੀ, ਪਹਿਲੇ ਚੰਗਾ ਹੁੰਦਾ ਸੀ ਕਿਤੇ ਬਾਰਿਸ਼ ਹੋ ਰਹੀ ਸੀ, ਕਿਤੇ ਮਤਲਬ ਧੁੰਦ ਪੈ ਰਹੀ ਸੀ, ਕਿ ਕਿਤੇ ਠੰਡ ਹੋ ਜਾਂਦੀ ਸੀ, ਹੁਣ ਇਸ ਤਰ੍ਹਾਂ ਨਹੀਂ ਰਹਿੰਦਾ ਮਸੂਰੀ ਨਾ
ਗੰਦ ਵੀ ਤੇ ਪੈ ਗਿਆ ਨਾ, ਗੰਦ ਵੀ ਤੇ ਪੈ ਗਿਆ ਨਾ
ਹਾਂ, ਕਹਿੰਦੇ ਔਰ ਉੱਤੇ ਚਲੇ ਜਾਓ, ਥੋੜਾ ਮਸੂਰੀ ਤੋਂ ਤਾਂ ਉੱਥੇ ਤੇੇ ਉਸ ਤਰ੍ਹਾਂ ਹੀ ਦਾ ਮੌਸਮ ਹੈ, ਜਿਵੇਂ ਪਹਿਲੇ ਹੁੰਦਾ ਸੀ
ਹੂੰ ਹੂੰ, ਉਹੀ ਆ ਨਾ ਜੀ ਜਿੰਨਾ ਉੱਤੇੇ ਜਾਈ ਜਾਓ ਉਹਨਾਂ ਕਰਕੇ, ਉਹਨਾਂ ਦਾ ਮਤਲਬ ਗੱਟੀ ਜਾਊਗਾ ਹੁਣ ਤੁਸੀਂ, ਹੇਮਕੁਟ ਸਾਹਿਬ ਵੱਲ ਜਾਓ, ਤੇ ਮੈਂ ਫਿਰ ਉੱਥੇ
ਹਾਂ ਉਥੇ ਤਾਂ ਬੜੀ, ਉਹ ਠੰਡ ਹੁੰਦੀ ਹੈ, ਨਾ
ਤੇ ਜੇ ਉਹ ਸਾਂਸ ਲੈਣ ਨੂੰ ਵੀ ਦਿੱਕਤ ਉਥੇ ਆਕਸੀਜਨ ਘਟ ਜਾਂਦੀ ਉੱਥੇ।
ਹਾਂ ਲੋਕੀ ਗਲੂਕੋਸ ਲੈ ਕੇ ਜਾਂਦੇ ਨੇ ਨਾਲ।
ਹਾਂ ਆਕਸੀਜਨ ਸਿਲੰਡਰ ਲੈ ਕੇ ਜਾਂਦੇ ਨੇ, ਆਕਸੀਜਨ ਸਿਲੰਡਰ ਕਹਿੰਦੇ ਨੇ ਉਹਨੂੰ ਗੁਲੂਕੋਸ ਨੀ ਕਹਿੰਦੇ।
ਅੱਛਾ-ਅੱਛਾ, ਮੈਨੂੰ ਪਤਾ ਨੀ ਵੈਸੇ ਪਾਊਡਰ ਵੀ ਲੈ ਕੇ ਜਾਂਦੇ ਨੇ ਲੋਕੀ।
ਉਹ ਛੋਟੀ-ਮੋਟੀ ਰਿਫਰੈਸ਼ਮੈਂਟ ਤਾਂ ਉਹ ਰਿਫਰੈਸ਼ਮੈਂਟ ਤਾਂ ਚੱਲਦੀਆ ਰਹਿੰਦੀਆਂ ਉਹ ਵੀ।
ਹਾਂ, ਲੇ ਕਹਿੰਦੇ ਨੇ ਲੇਕਿਨ ਉੱਥੇ ਗੁਰਦੁਆਰੇ ਵਾਲੇ ਸੇਵਾ ਬੜੀ ਕਰਦੇ ਨੇ। ਫਰੀ ਲੰਗਰ ਹੁੰਦਾ ਗੁਰਦਆਰੇ ਹੈਨਾ।
ਮੈਂ ਕਹਿ ਰਿਹਾ ਕਮਾਲ ਦੀ ਗੱਲ ਸਿੱਖੀ, ਸਿੱਖੀ, ਦੀ ਪਛਾਣ ਹੀ, ਇਸ ਤੋ ਈ ਏ।
ਹਾਂ, ਕਹਿੰਦੇ ਕਿੱਥੇ ਵੀ ਚਲੇ ਜਾਓ ਮੰਦਿਰ ਚਲੇ ਜਾਓ ਉੱਥੇ ਜੁੱਤੀਆਂ ਰੱਖਣ ਦੇ ਪੈਸੇ, ਸਮਾਨ ਰੱਖਣ ਦੇ ਪੈਸੇ, ਲੰਗਰ ਦੇ ਪੈਸੇ ਮਤਲਬ ਸਭ ਚੀਜ਼ ਲੈਦੇ ਨੇ। ਪਰ ਗੁਰਦੁਆਰਾ ਐਸੀ ਜਗ੍ਹਾ, ਜਿੱਥੇ ਪੈਸੇ ਨੀ ਲੱਗਦੇ।
ਉਹ ਤੇ ਹੈਗਾ ਈ ਏ, ਹੁਣ ਹੇਮਕੁੰਟ ਸਾਹਿਬ, ਹੁਣ ਹੇਮਕੁੰਟ ਸਾਹਿਬ ਨਾ ਲੋਕ ਲੋਕੀ ਆਂਦੇ ਨੇ, ਪੰਜ-ਪੰਜ ਕਰੋੜ ਦੀ ਗੱਡੀਆਂ ਤੇ ਆਂਦੇ ਨੇ।
ਹਾਂਜੀ।
ਤਿੰਨ-ਤਿੰਨ ਕਰੋੜ ਦੇ ਤਾਂ ਲੰਗਰ ਲਾ ਦਿੰਦੇ ਨੇ ਉਹ।
ਹਾਂ-ਹਾਂ।
ਤੇ ਉਹ, ਉੱਥੇ ਲੋਕੀ ਨੇ ਜਿਹੜੇ ਲੋਕਲ
ਹਾਂ।
ਉਹ, ਵੀਹ ਰੁਪਏ ਦੀ ਪਾਣੀ ਪਾਣੀ ਦੀ ਬੋਤਲ ਚਾਰ ਸੌ ਰੁਪਏ ਦੀ ਦਿੰਦੇ ਨੇ।
ਹਾਂ। ਨਹੀਂ ਕਹਿੰਦੇ ਗੁਰਦੁਆਰੇ ਦੇ ਅੰਦਰ ਬੜੀ ਸੇਵਾ ਹੁੰਦੀ ਏ ਇਸ ਤਰ੍ਹਾਂ ਕਹਿੰਦੇ ਨੇ, ਰਿਸ਼ੀਕੇਸ਼ ਗੁਰਦੁਆਰਾ ਏ।
ਸੇਵਾ, ਸੇਵਾ ਤੇ ਹੁੰਦੀ ਹੈ ਲੇਕਿਨ ਨਾ ਇਹ ਜੇ, ਲੋਕ ਲੋਕਲ, ਲੋਕੀ ਲੋਕਲ ਲੋਕ ਨੇ ਨਾ, ਇਹਨਾਂ ਨੇ ਉਹ ਤੋੌਰ ਤੇ, ਪਾਣੀ ਪਿਆਊ, ਜਿਹੜੇ ਹੁੰਦੇ ਨੇ ਨਾ
ਹਾਂਜੀ-ਹਾਂਜੀ, ਹਾਂ ਤੇ ਇਹ ਉੱਥੇ ਨਾ ਪਾਹਾੜੀ ਲੋਕ ਕੀ ਹੈ ਉਹਨਾਂ ਨੂੰ ਸਿਰਫ ਪੈਸੇ ਕਮਾਣ ਦਾ ਸੀਜਨ ਏ ਉਹਨਾਂ ਦਾ ਤਾਂ।
ਹੂੰ ਹੂੰ ਹੂੰ।
ਹਾਂ ਵੈਸੇ ਵੀ ਇਸ ਵਾਰੀ ਕਹਿ ਰਹੇ ਸੀ ਕਿ ਦੇਹਰਾਦੂਨ ਨਾ ਵੈਸੇ ਜਿਸ ਤਰ੍ਹਾਂ ਉਹ ਕਿਹੜੀ ਜਗ੍ਹਾ ਹੈ ਸੈਜ਼ਧਾਰਾ ਹੈ ਜਿੱਥੇ ਖਾਰਾ ਪਾਣੀ ਹੁੰਦਾ। ਉੱਥੇ ਬੜੀ ਮਹਿੰਗਾਈ ਸੀ। ਇਸ ਬਾਰੀ ਨਾ, ਸੌ ਰੁਪਏ ਦੀ ਚੀਜ਼ ਦੀ ਦੋ ਸੌ ਰੁਪਏ ਦੀ ਮਿਲਦੀ ਪਈ ਸੀ ਉੱਥੇ ਨਾ।
ਹਾਂ, ਹਾਂ ਸੈਂਸਧਾਰਾਂ ਹਾਂ, ਮੈਂ ਦੇਖਿਆ ਸੀ ਵੀਡੀਓ ਚ ਕਹਿੰਦੇ ਆ ਉਹ ਮਤਲੱਬ ਕਿਸੇ ਨੇ ਪੁੱਛਿਆ ਨਹੀਂ ਇੰਨੀ ਮਹਿੰਗਾਈ ਕਿਉਂ ਕੀਤੀ ਹੈ ਕਹਿੰਦੀ ਸਾਡਾ ਸੀਜਨ ਏ ਅਸੀਂ ਇਹੀ ਤਾਂ ਕਮਾਣਾ। ਉਹ ਪਿਛੇ ਸਾਡਾ ਕਿੰਨਾ ਨੁਕਸਾਨ ਹੋਇਆ ਸਾਨੂੰ ਕਿਸੇ ਨੇ ਪੁੱਛਿਆ ਸਾਨੂੰ। ਸ਼ਾਇਦ ਸਾਡੇ ਉੱਥੇ ਕੋ ਬਾਰਿਸ਼ ਨਹੀਂ ਆਈ ਦੇਹਰਾਦੂਨ, ਜਦੋਂ ਸੈਂਸਧਾਰਾਂ ਵੀ ਕਿੰਨਾ ਨੁਕਸਾਨ ਹੋਇਆ ਸੀ, ਇੱਕ ਕਿਹੜਾ ਮੰਦਿਰ ਹੈ ਉੱਥੇ ਗੜੀ ਚ, ਲਕੇਸ਼ਵਰ ਮੰਦਿਰ ਉੱਥੇ ਵੀ ਕਿੰਨਾ ਹਾਂ ਉੱਥੇ ਵੀ ਬੜੀ ਬਾਰਿਸ਼ ਆਈ ਬੜਾ ਨੁਕਸਾਨ ਹੋਇਆ ਸੀ ਉੱਥੇ ਵੀ ਨਾ।
ਹਾਂਜੀ-ਹਾਂਜੀ ਹੋਇਆ ਸੀ।
ਹਾਂ ਤਾਂ ਹੀ, ਤੁਹਾਡੇ ਕੋਲਾ ਜੀ ਤਾਂ ਉੱਥੇ ਹੀ ਹੈ ਕਿਤੇ ਉਦਰ ਹੀ ਕਹਿੰਦੇ ਬੜਾ ਨੁਕਸਾਨ ਹੋਇਆ। ਬਾਰਿਸ਼ ਪਾਣੀ ਆ ਗਿਆ ਸੀ, ਪੁੱਲ ਟੁੱਟ ਗਿਆ ਸੀ ਨਾ। ਅੱਛਾ-ਅੱਛਾ ਬਣ ਗਿਆ ਪੁੱਲ?
ਪੁਲ ਤੋ ਗਿਆ ਬਣਾ ਤਾਂ ਇਹ ਲੇਕਿਨ ਫਿਰ ਵਹੀ, ਬਾਰਿਸ਼ ਦਾ ਪਾਣੀ ਦੁਬਾਰਾ ਆ ਗਿਆ। ਉਦਘਾਟਨ ਤੋਂ ਪਹਿਲਾਂ ਕਹਿ ਰਿਹਾ ਵੇ, ਲੋਕੀ ਜਿਵੇਂ ਫੱਟੇ ਚੱਕਦੇ ਨੇ। ਉਹ ਫੱਟੇ ਚੱਕ ਰਹੇ ਨੇ, ਕਿ ਹਜੇ ਤੇ ਉਦਘਾਟਨ ਹੀ ਨਹੀਂ ਹੋਇਆ। ਇਹ ਦੇਖੋ, ਪਾਣੀ ਇੰਨਾ ਆ ਗਿਆ, ਉਹ ਆ ਗਿਆ, ਫਿਰ ਟੁੱਟ ਫਿਰ, ਫਿਰ ਟੁੱਟੂਗਾ ਪੁੱਲ। ਬਾਕੀ ਵੇਦਾ ਕੀ ਆ, ਕਿ ਨੀ। ਬਤਾਊਂਗਾ ਸਮਾਂ ਬਤਾਊਂਗਾ, ਕਹਿੰਦੇ ਨਾ ਸਮਾਂ-ਸਮਾਂ ਬਲਵਾਨ ਹੈ।
ਹਾਂ, ਹੁਣ ਤਾਂ ਮਤਲੱਬ ਫਿਰ ਦੇਹਰਾਦੂਨ ਜਾਣਾ ਵੀ ਆਸਾਨ ਹੋ ਗਿਆ ਦਿੱਲੀੳ ਹਨਾ, ਤੇ ਢਾਈ ਘੰਟੇ 'ਚੱ
ਹਾਂ ਢਾਈ ਪੋਣੇ ਤਿੰਨ ਘੰਟੇ 'ਚੱ, ਪਹੁੰਚ ਜਾਂਦੇ ਨੇ। ਉਹ ਪੁਲ ਬਣ ਗਿਆ ਨਾ, ਨਵਾਂ ਪੁਲ ਬਣਾਤਾ ਨਾ, ਹਾਈਵੇ ਬਣਾ ਦਿੱਤਾ ਸਿੱਧਾ।
ਅੱੱਛਾ।
ਹਾਂ ਹਾਈਵੇ 'ਚ ਵੀ ਬੜਾ ਬਹੁਤ ਹੀ, ਬਾਹਲਾ ਹੀ ਦਿਮਾਗ ਲਗਾਇਆ ਲੋਕਾਂ ਨੇ, ਇੰਜੀਨੀਅਰਾਂ
ਹਾਂ ਨਹੀਂ ਪਹਾੜ ਕੱਟਦੇ ਨਾ, ਨੁਕਸਾਨ ਤਾਂ ਹੁੰਦਾ ਹੀ ਹੈ ਨਾਂ।
ਹਾਂ। ਜਾਂ ਤਾਂ ਨੁਕਸਾਨ ਵੇਖ ਲਓ, ਜੇ ਕੁੱਛ ਵਧਾਉਣਾ ਹੈ ਤੇ ਕੁੱਛ, ਖੋਣਾ ਵੀ ਤਾਂ ਪੈਂਦਾ ਹੀ ਹੈ।
ਹਾਂ, ਹੁਣ ਤਾਂ ਮੋਨਵ ਰਸਤਾ 'ਚ ਮਿਕਸਲ ਬੰਦ ਕਰਤਾ, ਕੀ ਹੈਗਾ ਹੁਣ ਇਹ?
ਚੱਲਦਾ ਹੈ, ਉਹ ਦੂਜੇ ਲੋਕਾਂ ਵਾਸਤੇ ਚੱਲਦਾ ਹੈ। ਜਿਹਨਾਂ ਨੇ ਦਿੱਲੀ ਨੇ ਜਾਣਾ, ਜਿਹਨਾਂ ਨੇ ਸਹਾਰਨਪੁਰ ਜਾਣਾ ਹੈ।
ਅੱਛਾ, ਅੱਛਾ। ਅੱਛਾ, ਚਲੋ ਚੰਗਾ ਕਰਤਾ ਹੈ ਨਾ ਟਾਈਮ ਲੱਗਦਾ ਸੀ ਦਿੱਲੀ ਪਹੁੰਚਣ ਨੂੰ ਨਾ, ਤੁਸੀਂ ਵੀ ਹਰਿਆਣਾ ਵੀ ਜਲਦੀ ਪਹੁੰਚ ਜਾਂਦੇ ਹੋਣੇ ਹਨਾ?
ਹ ਮੈਂ ਤੇ ਬਾਈਕ ਤੇ ਜਾਂਦਾ ਸੀ, ਤੇ ਲੱਗ ਗਿਆ ਸੀ ਮੇਰੇ ਵੀ, ਇੱਕ ਵਾਰੀ ਗਿਆ ਸੀ ਮੈਂ, ਸਵੇਰੇ-ਸਵੇਰੇ।
ਅੱਛਾ ਪੁੱਲ
ਮੈਂ ਨਾ ਪੁੱਲ ਤੋਂ ਨੀ, ਪਹਿਲਾਂ ਹੀ ਆ ਸੀ ਬ ਹੋ ਗਿਆ। ਹੁਣ ਹੋ ਗਿਆ ਟਾਈਮ ਉਸ ਵੇਲੇ ਤਾਂ, ਪੁਲ ਬਣਿਆ ਵੀ ਨੀ ਸੀ। ਫਿਰ ਰਿਸ਼ੀਕੇਸ਼, ਪਹੁੰਚ ਗਿਆ ਸੀ। ਪੋਣੇ ਤਿੰਨ ਥਰੀ, ਤਿੰਨ ਘੰਟੇ 'ਚੱ
ਅੱਛਾ, ਹਾਂ ਹਾਂ ਬਾਅਦ 'ਚ ਬੰਦਾ ਇਕੱਲਾ ਆਉਂਦਾ, ਕਿਸ ਤਰ੍ਹਾਂ ਵੀ ਕੱਢ ਲੈਂਦਾ ਹੈ ਨਾ ਬੱਸਾਂ ਤੋਂ ਵੀ, ਅੱਗੇ ਚਲਾ ਜਾਂਦਾ ਹੈ, ਹਾਂ। ਉਹ ਤਾਂ, ਹੈ ਹੀ ਹੈ। ਔਰ
ਤੇ ਹੁਣ, ਇਹ ਪੁਲ ਜੋ ਬਣ ਗਿਆ ਹਾਂ ਸਭ ਵਧੀਆ, ਹੁਣ ਇਹ ਪੁਲ ਬਣ ਗਿਆ ਤੇ, ਇਹਦੇ ਪੁੱਲ 'ਚੱ ਵੀ ਕੋਈ ਵੀ ਪਹੁੰਚਾ ਦਿੰਦਾ, ਜੇ ਟਾਈਮ ਨਾਲ ਪਹੁੰਚਾ ਦਿੰਦਾ।
ਅੱਛਾ, ਅੱਛਾ, ਅੱਛਾ ਹੁਣ ਤੁਸੀਂ ਬੱਸ 'ਤੇ ਜਾਂਦੇ ਹੋਣੇ ਨਾ?
ਨਹੀਂ ਉਹ ਗੱਡੀ ਕਰਦਾ, ਕੈਬ ਕਰਦੇ ਕੈਬ ਕਰਨਾ ਮੈਂ ਕਰਦਾ ਗੱਲ, ਉਹ ਪਛਾਣਦੇ ਆਰਾਮ ਨਾਲ, ਕੋਈ ਪਹੁੰਚ ਜਾਂਦਾ। ਪਤਾ ਨ ਲੱਗਦਾ ਕਦੋਂ, ਕਦੋਂ ਕੁਛ ਆਹ, ਤ੍ਰੈ ਘੰਟੇ ਉ ਮੈਂ ਆਇਆ ਸੀ। ਮਤਬ ਘਰ ਵਾਪਿਸ ਆਇਆ। ਤੇ ਤਿੰਨ ਘੰਟੇ 'ਚ ਆਇਆ ਸੀ, ਤੇ ਤਿੰਨ ਘੰਟੇ 'ਚ ਗਿਆ ਵੀ ਸੀ।
ਹਾਂ ਚਲੋ ਵਧੀਆ, ਫਿਰ ਉਨਾ ਹੀ ਕਿਰਾਇਆ ਵੀ ਲੱਗ ਜਾਂਦਾ ਹੈ।
ਹੋ ਲੱਗਦਾ ਤੇ ਵੱਧ ਹੈ ਕੈਬ 'ਚ, ਕੈਬ 'ਚ ਲੱਗਦਾ ਤੇ ਵੱਧ ਹੈ। ਲੇਕਿਨ ਫਿਰਰ ਵੀ ਹੈਗੀ, ਕੈਬ ਤੇ ਵਧੀਆ ਹੈ ਫਿਰਰ ਵੀ, ਕੰਫਰਟ ਹੈਗਾ ਨਾ ਉਹਦੇ 'ਚ, ਬੱਸ-ਬੱਸ 'ਚ ਦੱਕ ਤ ਧੱਕੇ ਖਾਣੇ ਪੈਂਦੇ ਨੇ।
ਹਾਂ, ਚਲੋ ਗਰਮੀ 'ਚ ਤਾਂ ਕੈਬ ਹੀ ਵਧੀਆ ਰਹਿੰਦੀ ਹੈ, ਹਨਾ।
ਹਾਂ, ਹਾਂ ਉਹ ਤਾਂ ਹੈਗਾ ਹੀ।
ਹਾਂ, ਚਲੋ ਵਧੀਆ, ਫਿਰ ਠੀਕ ਹੈ ਜੀ।
ਹਾਂਜੀ ਚਲੋ ਜੀ, ਸਤਿ ਸ਼੍ਰੀ ਅਕਾਲ।